ਹੈਲੋ
ਹਾਂਜੀ ਮੈਮ ਸਾਸੀ ਕਾਲ।
ਸਾਸ਼ੀ ਕਾਲ ਮੈਮ ਹੋਰ ਕਿਵੇਂ ਓਂ
ਵਦੀਆ ਜੀ ਵਦੀਆ ਤੁਸੀ ਦੱਸੋ
ਹਾਂਜੀ ਹਾਂ ਮੈ ਵੀ ਵਦੀਆ ਹੋਰ ਕੀ ਕਰਦੇ ਸੀ।
ਕੁਛ ਨੀ ਬਸ ਚਾਅ ਪੀਤੀ ਸੀਗੀ।
ਅੱਛਾ-ਅੱਛਾ ਪੀਲੀ।
ਹਾਂਜੀ ਹਾਂ, ਤੁਸੀਂ ਪੀਲੀ।
ਹਾਂਜੀ ਹਾਂ ਬਸ ਮੈਂ ਵੀ ਬਨਾਨ ਲੱਗੀ ਸੀਗੀ।
ਅੱਛਾ ਤੁਸੀਂ ਵੀ ਲੇਟ ਈ ਕਰ ਦਿੱਤੀ ਚਾਅ ਅੱਜ।
ਹਾਂਜੀ ਹਾਂ ਅੱਜ ਓਹੋ ਲਾਈਟ ਭੱਜੀ ਰਹੀ।
ਠੀਕ ਐ।
ਹਾਂਜੀ ਹਾਂ ਤੇ ਫੇਰ ਹੁਨ ਬਨਾਈ ਐ। ਪੈਲਾਂ ਏਦਾਂ ਈ ਗਰਮੀ ਜੀ ਲੱਗਦੀ ਸੀਗੀ ਫੇਰ ਹੁਨ ਬਨਾਈ ਐ।
ਹਾਂਜੀ ਹਾਂ ਗਰਮੀ ਦੇ ਵਿੱਚ ਤਾਂ ਦੇਖੋ ਚਾਅ ਪੀਨ ਨੂੰ ਵੀ ਮਨ ਨੀ ਕਰਦਾ ਹੈਗਾ ਚਾ ਪੀ ਕੇ ਫਿਰ ਦੁੱਗਨਾ ਗਰਮੀ ਆਂਦੀ ਏ।
ਹਾਂਜੀ ਹਾਂ ਪਰ ਫੇਰ ਵੀ ਜੋ ਚਾਅ ਆ ਫੇਰ ਚਾ ਦੀ ਤਾਂ ਉੱਠਦੀ ਓ ਆ ਵੀ ਤਿੰਨ ਕ ਵਜੇ ਚਾਅ
ਹਾਂਜੀ ਆਤ ਪਈ ਹੋਈ ਆ ਆਪਾਂ ਨੂੰ ਆਪਾਂ ਇੱਕ ਅ ਨਸ਼ ਕੇ ਉਸੀ ਤਰ੍ਹਾਂ ਆਦਿ ਹੋਏ-ਹੋਏ ਆ ਚਾਹ ਦੇ ਵੀ।
ਹਾਂਜੀ ਹਾਂ ਏ ਤਾਂ ਹੈ ਐ ਹੁੰਦਾ ਵੀ ਹਾਂ। ਹਾਂ ਐ ਜੇ ਨਾ ਪੀਵੇ ਨਾ ਚਾਹ ਫਿਰ ਏਦਾਂ ਹੋ ਜਾਂਦਾ ਵੀ ਪਤਾ ਨੀ ਕੀ ਰੀਤ ਅੱਜ।
ਹਾਂਜੀ ਹਾਂ ਬਸ ਇੱਕ ਨਸ਼ੇ ਤਰ੍ਹਾਂ ਈ ਐ ਨਾ ਆਪਾਂ ਆਪਣੇ ਸਰੀਰ ਨੂੰ ਲਾ ਰੱਖੀਏ ਚਾਹ ਮੈਂ ਬੜੀ ਔਖੀ ਛੱਡੀ ਐ ਚਾਹ
ਅੱਛਾ-ਅੱਛਾ।
ਕਦੇ ਹੁਣ ਪੀ ਲੈਂਨੀ ਆ ਪਰ ਇੱਦਾਂ ਨੀ ਪੀਂਦੀ ਜਿੱਦਾਂ ਪੈਲਾਂ ਪੀਂਦੀ ਸੀ। ਪੈਲਾਂ ਤੇ ਪੈਲਾਂ ਸਵੇਰੇ ਪੀਣੀ ਫਿਰ ਸਾਢੇ ਸੱਤ ਵਜੇ ਪੀਣੀ। ਫਿਰ ਦਸ ਵਜੇ ਪੀਣੀ ਫਿਰ ਦੋ ਵਜੇ ਪੀਣੀ। ਫਿਰ ਪੰਜ ਵਜੇ ਪੀਣੀ ਮਤਲਬ ਕੀ ਸਾਰਾ ਦਿਨ ਚਾਹ ਈ ਚੱਲ-
ਹੂੰ-ਹੂੰ ਅ ਮੈਂ ਵੀ ਬਸ ਜਿੱਦਾਂ ਅਸੀਂ ਦੋ ਟਾਈਮ ਈ ਪੀਂਨੇ ਆ ਇੱਕ ਸ ਮਤਲਬ ਸੂਬਾ ਪੀ ਲੈਂਨੇ ਆ ਤੇ ਇੱਕ ਦੁਪਹਿਰ ਨੂੰ।
ਹਾਂਜੀ ਤੇ ਅ ਸਰਦੀਆਂ ਚ ਪੀ ਜਾਂਦੀ ਆ ਦੋ ਤਿੰਨ-ਵਾਰ ਤਿੰਨ-ਚਾਰ ਵਾਰ।
ਹਾਂ ਸਰਦੀਆਂ ਦੇ ਵਿੱਚ ਤੇ ਪੀਤੀ ਜਾਂਦੀ ਏ। ਨਈ ਹੁਣ ਮੈਂ ਓ ਕੀ ਕੀਤਾ ਹੁਣ ਮੈਂ ਜਿਆਦਾ ਚਾਹ ਪੀਣ ਨਾਲ ਨਾ ਵੇਟ ਵਧਣਾ ਸ਼ੁਰੂ ਹੋ ਗਿਆ ਸੀਗਾ।
ਠੀਕ ਐ ਠੀਕ ਐ ਅੱਛਾ ਹਾਂਜੀ ਹਾਂ ਫਿਰ ਵੇਟ ਵਧ
ਚਾਹ ਪੀ ਨੀ ਲਾਗੀ ਬਾਕੀ ਟਾਈਮ ਛੱਡ ਤੀ ਬਾਕੀ ਟਾਈਮ ਜੇ ਲੱਗਦਾ ਕੀ ਹਾਂ ਹੁਣ ਚਾਹ ਨੂੰ ਦਿਲ ਕਰਦਾ ਪਿਆ ਕੀ ਹੁਣ ਮੈਂ ਚਾਹ ਪੀਵਾਂ ਹਨਾ ਫਿਰ ਓਸ ਉਸ ਪਾਸੇ ਧਿਆਨ ਜਾਂਦਾ ਫਿਰ ਮੈਂ ਗ੍ਰੀਨ ਟੀ ਬਣਾ ਲੈਂਨੀ ਆ।
ਅੱਛਾ-ਅੱਛਾ ਹਾਂਜੀ ਹਾਂ ਓ ਵੀ ਵਧੀਆ ਰੈਂਦੀ ਐ ਗ੍ਰੀਨ ਟੀ।
ਗ੍ਰੀਨ ਟੀ ਮੈਂ ਹਾਂਜੀ ਮੇਰਾ ਗ੍ਰੀਨ ਟੀ ਦੇ ਨਾਲ ਤਿੰਨ ਕਿੱਲੋ ਵਜ਼ਨ ਘੱਟ ਗਿਆ।
ਅੱਛਾ-ਅੱਛਾ ਚਲੋ ਵਧੀਆ।
ਫਾਸਟ-ਫੂਡ ਤਾਂ ਦੇਖੋ ਅਸੀਂ ਡੇਲੀ ਨੀ ਖਾਂਦੇ ਹੈਗੇ ਕਦੇ ਕਦੇ ਖਾਂਦੇ ਆ ਜਦੋਂ ਮਾਰਕੀਟ ਵਗੈਰਾ ਜਾਨੇ ਆ ਤੇ ਘਰ ਕੱਲੀ ਮੈਂ ਕੱਲੀ ਚਾਹ ਹੀ ਛੱਡੀ ਐ ਦੁੱਧ ਤੇ ਮੈਂ ਵੈਸੇ ਵੀ ਨੀ ਪੀਦੀ ਦਈ ਜੇ ਮੈਂ ਖਾ ਲਾ ਮੇਰੇ ਪੇਟ ਚ ਦਰਦ ਹੁੰਦਾ।
ਠੀਕ ਐ। ਅੱਛਾ-ਅੱਛਾ ਹਾਂਜੀ ਹਾਂ ਫਿਰ ਤਾਂ ਵੀ ਵੇਟ ਵੱਧ ਜਾਂਦਾ ਮੇਰਾ ਐਨਾ ਜਾਦਾ ਵੱਧਦਾ ਨੀ ਵੇਟ। ਮੈਨੂੰ ਵਧਾਉਣਾ ਪੈਂਦਾ।
ਵਧੀਆ ਗੱਲ ਐ ਫਿਰ ਤੇ ਸਾਡੇ ਵਰਗੇ ਏਥੇ ਸੋਚ-ਸੋਚ ਕੇ ਖਾਂਦੇ ਨੇ ਖਾਈਏ ਨਾ ਖਾਈਏ ਜੇ ਖਾਵਾਂਗੇ ਤਾਂ ਵੇ ਵੇਟ ਵਧੇਗਾ।
ਸਾਨੂੰ ਏਦਾਂ ਵੀ ਸੋਚ ਕੇ ਨੀ ਖਾਣਾ ਪੈਂਦਾ ਜਿੰਨਾ-ਜਿੰਨਾ ਮਰਜੀ ਖਾ ਲਓ ਮਾਸਾ ਨੀ ਲੱਗਣਾ।
ਵਧੀਆ ਗੱਲ ਐ ਬਸ ਐਦਾਂ ਦੀ ਬੌਡੀ ਚਾਹੀਦੀ ਐ ਸਾਡੇ ਵਰਗੇ
ਹੁੰਦਾ ਵੀ ਮਾੜਾ ਚਲੋ ਹੋਵੇ ਵਜ਼ਨ ਹਨਾ ਵਧੀਆ ਲੱਗਦਾ ਐ ਤਾਂ
ਹਾਂਜੀ ਹਾਂ। ਮੈਂ ਜਾਂਦਾ ਨਾ ਮੋਟੀ ਆਂ ਨਾ ਪਤਲੀ ਆਂ ਮਤਲਬ ਠੀਕ ਆਂ।
ਅੱਛਾ-ਅੱਛਾ।
ਹਾਂਜੀ ਹਾਂ। ਮੋਟਿਆ ਚੋਂ ਮੋਟੀ ਨੀ ਪਤਲੇ ਚੋਂ ਪਤਲੀ ਨੀ।
ਠੀਕ ਐ-ਠੀਕ ਐ ਵਧੀਆ ਏਦਾਂ ਈ ਰਹਿਣਾ ਚਾਈਦਾ ਬੰਦਾ।
ਅ ਹਾਂਜੀ ਹਾਂ। ਪਰ ਇਕ ਟਾਈਮ ਸੀਗਾ ਵਜਨ ਸਿਆਲ ਦੇ ਵਿੱਚ ਜਾਦਾ ਵਜਨ ਵੱਧਦਾ ਹੈ। ਕਿਉਂਕਿ ਆਪਾਂ ਘਰੇ ਮਿੱਠਾ ਬਣਾ ਲੈਣੇ ਆ। ਮੱਠੀਆਂ, ਮਟਰ। ਨਾ ਬਿਸਕਿਟ ਜਾਂ ਮਿਠਾਈ ਲੈ ਆਣੇ ਆ। ਪਕੌੜੇ ਵਗੈਰਾ ਖਾਂਦੇ ਆ। ਸਰਦੀਆਂ ਚ ਵ ਵੇਟ ਵੱਧ
ਸਈ ਗੱਲ, ਸਰਦੀਆਂ ਚ ਵੱਧਦਾ ਯਾ। ਗਰਮੀਆਂ ਚ ਤਾ ਪਾਣੀ
ਹੁੰਦੇ ਨੇ।
ਹਾਂਜੀ, ਹਾਂ ਦੈ। ਹਾਂਜੀ, ਹਾਂ ਗਰਮੀਆਂ ਚ ਤਾਂ ਪਾਣੀ ਪੀਤਾ ਜਾਂਦਾ ਬਸ।
ਪਾਣੀ ਵੀ ਨੀ ਪੀਤਾ ਜਾਂਦਾ। ਸਵੇਰੇ ਹੁਣ ਤੁਸੀਂ ਵੇਖੋ ਕਿ ਨੌ ਅੱਠ ਵੱਜੇ ਆਪਾਂ ਰੋਟੀ ਖਾਣੇ ਆਂ, ਨੌ ਵੱਜੇ ਤੱਕ ਰੋਟੀ ਖਾਣੀ ਆ, ਰੋਟੀ ਖਾਣ ਤੋਂ ਵਾਦ ਫਿਰ ਏਦਾ ਹੁੰਦਾ ਕਿ, ਚੱਲ ਥੋੜ੍ਹਾ ਕੰਮ ਕਰ ਲੀਏ। ਕੰਮ ਕਰਨ ਤੋਂ ਵਾਦ, ਵੀ ਗਰੀਨ ਟੀ ਪੀ ਲੈਣੇ ਆਂ।
ਠੀਕ ਐ।
ਹਾਂਜੀ, ਪਾਣੀ ਪੀਤਾ ਈ ਨੀ ਜਾਂਦਾ। ਕਿਉਂਕਿ ਜੇ ਆਪਾਂ, ਏਸੀ ਲਗਾ ਰੱਖਿਆ ਨਾ, ਕਮਰੇ ਵਿੱਚ ਚ ਪਿਆਸ ਈ ਨੀ ਲਗਦੀ। ਓ ਪਿਆਸ ਵੀ ਤਾਂ ਲਗਦੀ ਐ, ਜੇ ਆਪਾਂ ਕਿਤੇ ਬਾਰ ਜਾਣੇ ਆ, ਗਰਮੀ ਚ ਕੰਮ ਕਾਰਦੇ ਆ, ਜਾਂ ਮਾਰਕੀਟ ਵਗੈਰਾ ਜਾਣੇ ਆ। ਫੇਰ ਆਪਾਂ ਨੂੰ ਪਿਆਸ ਲਗਦੀ ਐ।
ਹਾਂਜੀ, ਹਾਂ ਏ ਤਾਂ ਹੈ। ਜਾਂ ਫੇਰ ਆਪਾਂ ਕੁੱਛ ਤਲਿਆ ਵਗੈਰਾ ਖਾਂ ਲੀਏ ਯਾ ਆਲੂ ਵਲੇ ਪਰੌਂਠੇ ਫੇਰ ਨਾ ਐਦਾਂ ਹੋ ਗਿਆ। ਉਹਦੇ ਚ ਵੀ ਪਿਆਸ ਲਗਣ ਲਗ ਜਾਂਦੀ ਐ।
ਅ ਹਾਂਜੀ ਹਾਂ। ਤੁਸੀਂ ਮੰਨੋ, ਕਿ ਮੈਂ ਜੋ ਵੀ ਪਾਣੀ ਪੀਤੈ ਯਾ ਤਾਂ ਰੋਟੀ ਨਾਲ ਪੀਤੈ ਇਕ ਗਲਾਸ ਜਾਂ ਫਿਰ ਇਕ ਗਲਾਸ ਨਾਲ, ਮੈਂ ਮੈਡੀਸਨ ਲਈ ਐ।
ਹਾਂਜੀ, ਹਾਂ ਐ ਤਾਂ ਹੈ।
ਬਸ ਮੈਂ ਦੋ ਗਲਾਸ ਪਾਣੀ ਪੀਤੈ, ਦੇਖੋ ਹੁਣ ਪੋਣੇ ਚਾਰ ਹੋਗੇ ਨੇ, ਪੂਰੇ ਦੇਨ ਦੇ ਵਿਚ। ਜਦੋਂ ਕਿ ਆਪਾਂ ਨੂੰ, ਤਿੰਨ ਜਾ ਚਾਰ ਲੀਟਰ ਪਾਣੀ ਪੀਣਾ ਚਾਈਦੈ, ਗਰਮੀ ਦੇ ਵੇਚ।
ਹਾਂਜੀ ਹਾਂ, ਐ ਤਾ ਸਈ ਗੱਲ ਆ। ਹਾਂਜੀ ਹਾਂ, ਏਸੀ ਚ ਬੈਠੇ ਰੈਣੇ ਆ। ਤਾਂ ਫੇਰ ਕਿੱਥੇ ਪਿਆਸ ਲਾਗਦੀ ਆ, ਨਾ ਪਸੀਨਾ ਨਿਕਲਦਾ
ਹਾਂਜੀ ਹਾਂ, ਬਸ ਮੈਂ ਹੁਣੀ ਬੰਦ ਕੀਤਾ ਹੈ, ਹਜ਼ੇ ਸਾਢੇ ਤੇਨ ਵੱਜੇ ਬੰਦ ਕੀਤਾ ਹੈਗਾ। ਗਿਆਰਾਂ ਵੱਜੇ ਦਾ ਚਲਦਾ ਪਿਆ ਸੀ ਔ।
ਠੀਕ ਹਾਂਜੀ ਹਾਂ, ਸਾਡੇ ਤਾਂ ਲਾਈ ਟੀਵੀ ਆਈ ਨੀ।
ਹਾਂ, ਤੁਸੀਂ ਕੱਲ ਵੀ ਕੈਨਦੇ ਪਏ ਸੀਗੇ, ਪਰ ਨਈ ਸਾਡੇ ਹਜ਼ੇ ਚੈਨਲ ਈ ਨੀ ਲਗੇ। ਸਾਡੇ ਸਵੇਰ ਦੀ ਮਤਲਬ, ਇਕ ਵਾਰ ਵੀ ਲਾਈਟ ਨੀ ਗਈ ਹੈਗੀ।
ਅੱਛਾ, ਹਾਂਜੀ ਸਾਡੇ ਤਾਂ ਪਤਾ ਨੀ ਕਿਉਂ ਕ ਪਜਾ ਰਹੇ ਆ ਵੀ, ਬਸ ਰਾਤ ਆਈ ਆ ਸਾਡੇ। ਫੇਰ ਪੱਜ ਗੀ ਸੀ ਸ਼ਾਮ, ਜੇ ਨੂੰ ਪੈਲਾਂ ਆਗੀ। ਫੇਰ ਆਈਏ, ਮੈਨੂੰ ਲਗਦਾ ਸ਼ੈਦ ਦੱਸ ਕੁ ਵੱਜੇ, ਆਈਏ ਫੇਰ।
ਠੀਕ ਐ, ਸਾਡੇ ਵੀ ਨੀ ਰਹੰਦੀ ਹੁੰਦੀ ਸੀਗੀ, ਮਤਲਬ ਕਿ ਏਨੇ ਸਾਲਾਂ ਤੋਂ ਫਸਟ ਵਰੀ ਪੈਲੀ ਵਾਰ ਹੋਇਆ, ਕਿ ਸਾਡੇ ਲਾਈਟ ਰੈਨ ਲਗੀ ਏ। ਨੀ ਸਾਡੇ ਏਦਾਂ ਈ ਹੁੰਦਾ, ਸੀਗਾ ਦਸ ਵੱਜੇ ਕੱਟ ਲੈਂਦੇ ਸੀਗੇ, ਤੇ ਸ਼ਾਮ ਨੂੰ ਛੇ ਵੱਜੇ ਦਿੰਦੇ ਹੁੰਦੇ ਸੀਗੇ।
ਹੈਂਜੀ, ਹਾਂਜੀ ਹਾਂ।
ਪਰ ਹੁਣ ਪੈਲੀ ਵਾਰ ਹੋ ਰੈਏ, ਕਿ ਹਜ਼ੇ ਲਾਈਟ ਕੱਟਣ ਨੀ ਲੱਗੀ। ਗੇ ਹੈਗੇ। ਓ ਕੀ ਰੀਅਜ਼ਨ ਐ, ਪਤਾ ਨੀ ਹੈਗਾ ਵੀ ਕਿਉਂ ਨੀ ਕੱਟ ਟ ਰੇ ਹੈਗੇ। ਚਲੋ ਵਧੀਆ ਗੱਲ ਐ, ਨਈ ਕੱਟ ਰੇ।
ਡੇ ਹਾਂਜੀ, ਸਾਡੇ ਏਦਾਂ ਵਿੱਚ ਕਈ ਜਾਂਦੇ ਨੇ ਵੀ, ਜਿੱਦਾਂ ਕੋਈ ਵੀ ਪਿੱਛ ਤੁਇ ਖ਼ਰਾਬ ਆ ਜਿੱਦਾਂ, ਹਨਾ ਵੀ, ਠੀਕ ਕਰ ਰਏ ਉਹੋ। ਕੁੱਛ ਕਹਿੰਦੇ ਨੇਂ ਵੀ। ਹਾਂਜੀ ਹਾਂ। ਵੀ ਉਹ ਦਿਨ ਦੇ ਵਿੱਚ ਠੀਕ ਕਰਦੇਂ। ਫ਼ਿਰ ਰਾਤ ਨੂੰ ਲੈਟ ਛੱਡ ਦਿੰਦੇਂ ਨੇਂ। ਤੇ ਕਈ ਕਹਿੰਦੇ ਨੇਂ ਵੀ, ਜਿੱਦਾਂ ਏਦਾਂ ਕਿਸਾਨਾਂ ਕਰਕੇ ਜਿਵੇਂ ਆਪਾਂ।। ਮੋਟਰਾਂ ਦੀ ਲਾਈਟ ਛੱਡਣੀ ਹੁੰਦੀਂ ਆ।
ਹਾਂਜੀ ਹਾਂ ਦੇਖੋਂ ਮੋਟਰਾਂ ਦੀ ਲਾਈਟ ਤਾਂ ਦੇਖੋਂ। ਤੇ ਸਾਡੇ ਵੱਲ਼ ਵੀ ਛੱਡਣੀ ਹੁੰਦੀਂ ਹੈਂ ਸਾਰੇ ਝੋਨਾਂ ਲਾਉਂਣ ਲੱਗ ਨੇਂ ਗੇ। ਹਰ ਇੱਕ ਕਿਸਾਨ ਲੱਗਿਆਂ ਹੋਇਆਂ ਹੈਗਾ ਝੋਨਾਂ ਲਾਣ ਮੋਟਰ ਇੱਧਰ ਲਾਈਟ ਆਂਦੀ ਏਂ ਹਾਂਜੀ ਹਾਂ।
ਹਾਂ-ਹਾਂ ਪਤਾਂ ਨੀਂ ਕੀ ਪ੍ਰੋਬਲਮ ਆ ਸਾਡੇ ਤਾਂ ਰੋਜ਼ ਹੀ ਕੱਟਦੇ ਆ ਫਿਰ ਇਹਦੇ ਕਰਕੇ ਫਿਰ ਕੰਮ ਵੀ ਜ਼ਲਦੀ ਕਰਨਾਂ ਪੈਂਦਾਂ ਕੱਪੜੇ ਵਗੈਰਾ ਜ਼ਲਦੀ ਉੱਠ ਕੇ ਧੋਣੇ ਪੈਂਦੇ ਨੇਂ। ਟੈਂਕੀਆਂ ਐਲ ਮੱਤਲਬ ਨਈ ਤਾਂ ਜੇ ਲਾਈਟ ਭੱਜ ਜਾਵੇ ਫਿਰ ਤਾਂ ਕੰਮ ਰਹਿ ਜਾਂਦਾ ਸਾਰਾ
ਹਾਂਜੀ ਹਾਂ ਸਈ ਗੱਲ ਹੈ ਤੁਹਾਡੀ ਫਿਰ ਤਾਂ ਸਾਰਾ ਹੀ ਕੰਮ ਰਹਿ ਜਾਂਦੈ।
ਹਾਂਜੀ ਇਹ ਤਾਂ ਹੈ। ਨਾਲ਼ੇ ਲਾਈਟ ਨਾਲ ਹੀ ਐ ਹੁੰਦਾਂ ਵੀ ਚਲ ਦੁਪੈਰੇ-ਦੁਪੈਰੇ ਵਧੀਆਂ ਨੀਂਦ ਆ ਜਾਂਦੀ ਆ ਹੁਣ ਅਸੀਂ ਐਦਾਂ ਹੀ ਫਿਰਦ ਜਿ ਹੁਣ ਜਮਾਂ ਨੀ ਨੀਂਦ ਆਈ।
ਹਾਂਜੀ ਹਾਂ ਵਧੀਆਂ ਗੱਲ ਐ ਚਲੋ।
ਹਾਂਜੀ ਹਾਂ।
ਪਤਾ ਕੀ ਆ ਨਈ ਮੈਂ ਤੇ ਨੀ ਸੁਣਦੀ ਹੈਗੀ ਬਸ ਔਨਲਾਈਨ ਕੰਮ ਹੀ ਕਰਦੀ ਹਾਂ ਮੈਂ
ਠੀਕ ਹੈ- ਠੀਕ ਹੈ।
ਹਾਂਜੀ ਮੈਂ ਰਾਤ ਨੂੰ ਸ਼ਾਮ ਨੂੰ ਹੋ ਜਾਂਦਾਂ ਹੈ ਸਾਢੇ ਕੁ ਅੱਠ ਵਜ਼ੇ ਕੇ ਛੇਤੀਂ ਬਸ ਸੋ ਜਾਓ ਸਾਢੇ ਕੁ ਅੱਠ ਵਜ ਤੇ ਆਹ ਹੋ ਜਾਂਦਾ ਬਸ ਡਿੱਗ ਜਾਓ ਕਿਉਂਕਿ ਮੈਂ ਪੂਰਾਂ ਦਿਨ ਰੈਸਟ ਨੀਂ ਨਾ ਕਰਦੀ ਹੈਗੀ।
ਹਾਂਜੀ ਹਾਂ ਸਈ ਗੱਲ ਹੈ ਫਿਰ ਐ ਹੁੰਦਾਂ ਵੀ ਚਲੋ। ਹਾਂਜੀ ਹਾਂ ਸਵੇਰੇ ਸਾਝਰੇ ਦੇ ਉੱਠੇ ਹੁੰਦੇ ਆ ਫਿਰ ਤਾਂ ਕਰਕੇ
ਹਾਂਜੀ ਹਾਂ ਅਸੀਂ ਸਾਢੇ ਪੰਜ ਵਜ਼ੇ ਉੱਠਦੇ ਹਾਂ ਸਵੇਰੇ ਵੀ
ਠੀਕ ਹੈ ਠੀਕ ਹੈ ਵਧੀਆਂ ਗੱਲ ਹੈ।
ਹਾਂਜੀ ਹਾਂ। ਫਿਰ ਸਵੇਰੇ ਦੇਖੋ ਸਾਂਢੇ ਪੰਜ ਵਜ਼ੇ ਦੇ ਉੱਠੇ ਹੋਏ ਸ਼ਾਮ ਨੂੰ ਸਾਢੇ ਅੱਠ ਵਜ਼ੇ ਤੱਕ ਕੰਮ ਕਰਨਾ ਹਨਾ। ਕਦੀ ਘਰ ਦਾ ਕੰਮ ਕਰਨਾ ਸਾਡੇ ਪਸ਼ੂ ਰੱਖੇ ਹੋਏ ਆ ਕਦੀ ਡੰਗਰਾਂ ਵੱਲ ਜਾਣਾਂ ਤੇ ਫਿਰ ਔਨਲਾਈਨ ਵਰਕ ਵੀ ਕਰਨਾਂ ਸਾਰੀਆਂ ਕੰਮ ਕਰਨੇ ਫਿਰ ਸ਼ਾਮ ਨੂੰ ਟਾਇਮ ਨਾਲ ਹੋ ਜਾਂਦਾ ਕਿ ਹਾਂ ਹੁਣ ਤਾਂ ਸੋ ਜਾਈਏ ਬਸ
ਹਾਂਜੀ ਹਾਂ ਸਈ ਗੱਲ ਹੈ ਐ ਹੁੰਦਾਂ ਵੀ ਰੋਟੀ ਖਾ ਕੇ ਜ਼ਲਦੀ-ਜ਼ਲਦੀ ਬਸ ਸੋ ਜਾਈਏ।
ਹਾਂਜੀ ਹਾਂ ਬਸ ਐਦਾਂ ਹੀ ਹੁੰਦਾਂ।
ਸਾਨੂੰ ਐਂ ਹੁੰਦਾਂ ਹੁਣ ਤਾਂ ਗਿਆਰਾਂ ਵੱਜ ਜਾਂਦੇ ਨੇ ਕਿਉਂਕਿ ਲਾਈਟ ਜਾਂ ਲਾਈਟ ਜਦੋਂ ਆਉਗੀ ਉਦੋਂ ਹੀ ਐਂ ਨੀਂਦ ਆਉਂਦੀ ਆ। ਫਿਰ ਅਸੀਂ ਮਤਲਬ ਦਰਵਾਜ਼ੇ ਗਿਆਰਾਂ ਵਜ਼ੇ
ਐਨੀ ਲੇਟ ਫਿਰ ਨੀ ਤੁਹਾਡੀ ਲਾਈਟ ਕੱਟੀ ਜਾ ਰਈ ਫਿਰ ਮਤਲਬ ਜੇ ਲਾਈਟ ਕੱਟੀ ਜਾਂਦੀ ਏ ਨਾ। ਓ ਤਾਂ ਦਸ ਤੋਂ ਪੰਜ ਜਾਂ ਫਿਰ ਦਸ ਤੋਂ ਛੇ ਹੁੰਦਾਂ ਟਾਇਮ ਹੁੰਦਾਂ ਹੈਗਾ ਤੁਹਾਡੇ ਕੋਈ ਇੱਦਾਂ ਹੀ ਕੋਈ ਫਲਟ ਪਿਆ ਹੋਇਆਂ ਹੈਗਾ ਜਾਂ ਕੋਈ ਲਾਈਟ
ਹਾਂਜੀ ਹਾਂ। ਕਹਿ ਰਏ ਨੇ ਵੀ ਫਲਟ ਹੀ ਪਿਆ ਹੋਇਆ ਆ ਫਿਰ ਓ ਵੀ ਦਿਨ 'ਚ ਠੀਕ ਕਰਦੇ ਆ ਫਿਰ ਰਾਤ ਨੂੰ ਚੱਲ ਐਂ ਸਾਰੀ ਰਾਤ ਤਾਂ ਨੀ ਭਜਾਂਦੇ ਬਸ ਗਿਆਰਾਂ ਵਜ਼ੇ ਛੱਡ ਦਿੰਦੇ ਨੇ।
ਜਿਵੇਂ ਵਿੱਚ ਜੇ ਅੱਧਾ ਘੰਟਾਂ ਹੋਰ ਛੱਡ ਦੀਏਏ ਐਂਵੇਂ-ਐਂਵੇਂ ਛੱਡ ਕੇ
ਹਾਂਜੀ ਹਾਂਜੀ ਹਾਂ ਪਤਾ ਕਿ ਜੇ ਤਾਂ ਦੇਖੋ ਫਲਟ ਹੁੰਦਾਂ। ਫ਼ਿਰ ਈ ਏਦਾਂ ਕੱਟਦੇ ਨੇਂ। ਕਿਉਂਕਿ ਉਹ ਜਦੋਂ ਉਹਨਾਂ ਨੇਂ ਆਪਣੇਂ ਘਰ ਜਾਣਾਂ ਹੁੰਦਾਂ ਨਾ ਉਦੋਂ ਲਾਈਟ। ਲਗਾਂ ਕੇ ਜਾਂਦੇ ਨੇਂ ਗੇ ਬੱਤੀਆਂ ਆ ਮੇਨ ਸਵਿੱਚ ਸ ਔਨ ਕਰਕੇ ਜਾਂਦੇ ਨੇਗੇ ਕਿਉਂਕਿ ਦੇਖੋ ਜੇ ਵੈਸੇ ਲਾਈਟ ਕੱਟੀ ਜਾਂਦੀ ਆ ਆਪਣੇ ਵੈਸੇ ਵੀ ਤ ਲੈਟ ਕੱਟ ਦੇ ਨੇਗੇ ਤਾਂ ਵੈਸੇ ਕਟ ਲੱਗਦੇ ਨੇ ਤਾਂ ਦਸ ਤੋਂ ਪੰਜ, ਦਸ ਤੋਂ ਛੇ
ਹਾਂਜੀ ਹਾਂ, ਇਹ ਤਾਂ ਹੈ
ਚਲੋ ਹੁਣ ਤੇ ਮਹੀਨਾ ਰਹਿ ਗਿਆ ਤੁਹਾਡਾ ਫੇਰ ਮਹੀਨਾ ਹੋਰ ਨੀ ਆਉਣੀ ਤੁਹਾਡੇ ਵੱਲ ਲਾਈਟ
ਹਾਂਜੀ ਹਾਂ ਦੇਖੋ ਮ ਦੇਖੋ ਜੇ ਮਤਲਬ ਚਲੋ ਠੀਕ ਹੋ ਗਿਆ ਫਲਟ ਵਗੈਰਾ ਫਿਰ ਤਾਂ ਚਲੋ ਛੱਡਦਿਆਂ ਕਰਨਗੇ ਨਹੀਂ ਤਾਂ ਜੇ ਮਤਲਬ ਕਿਸਾਨਾਂ ਆਲਾ ਜਿਦਾਂ ਉਹ ਮੋਟਰਾਂ ਦੀਆਂ ਲ ਲਾਈਟਾਂ ਨੇ ਫੇਰ ਤਾਂ ਮੈਨੂੰ ਲੱਗਦਾ ਵੀ ਉਹ ਥੋੜਾ ਜਿ ਕਟ ਲੱਗਿਆ ਕਰੂਗਾ
ਨਹੀਂ ਥੋੜਾ ਜਿਹਾ ਕੱਟ ਵੀ ਨੀ ਲੱਗਦਾ ਸਾਡੇ ਵੱਲ ਦੇਖੋ ਇੱਧਰ ਤੁਸੀਂ ਜੇ ਮੰਨ ਕੇ ਚਲੋ ਨਾ ਫਿਫਟੀ ਪਰਸੈਂਟ ਲੋਕ ਅੱਧੇ ਲੋਕ ਜੀਰੀ ਲਾਣ ਲੱਗੇ ਹੋਏ ਨੇ। ਤੇ ਮਤਲਬ ਕਿ ਕਿਸੇ ਨੇ ਕਿੱਲਾ ਲਾ ਦਿੱਤਾ ਕਿਸੇ ਨੇ ਦੋ ਕਿੱਲੇ ਲਾ ਦਿੱਤੇ ਇੱਧਰ ਸਾਡੇ ਵੱਲ ਵੀ ਮੋਟਰਾਂ ਚੱਲਦੀਆਂ ਪਈਆਂ ਨੇ ਸਭ ਦੀਆਂ ਸਾਰਿਆਂ ਨੂੰ ਲਾਈਟ ਦਿੰਦੇ ਪਏ ਨੇਗੇ ਪਰ ਸਾਡੇ ਚੌਵੀ ਘੰਟਿਆਂ ਵਾਲੀ ਲਾਈਟ ਨਹੀਂ ਕੱਟੀ ਜਾ ਰਹੀ ਹਜੇ
ਹਾਂਜੀ ਏਦਾਂ ਹੀ ਆ ਬਸ ਗਰਮੀਆਂ ਗਰਮੀਆਂ ਤਾਂ ਏਦਾਂ ਹੀ ਹੁੰਦਾ ਆ
ਹਾਂਜੀ ਹਾਂ ਬਸ ਜੁਲਾਈ ਤੱਕ ਹੈਗਾ ਅਗਸਤ ਦੇ ਵਿੱਚ ਤਾਂ ਮੌਸਮ ਥੋੜ੍ਹਾ ਠੀਕ ਹੋ ਜਾਂਦਾ ਬਾਰਿਸ਼ ਹੁਣ ਲੱਗ ਜਾਏਗੀ ਜੁਲਾਈ ਦੇ ਵਿੱਚ ਐਂਡ ਤੇ ਪੈਣ
ਹਾਂਜੀ ਹਾਂ ਉਹ ਤਾਂ ਹੈ
ਫੇਰ ਸਾਰਿਆਂ ਨੂੰ ਡਰ ਹੁੰਦਾ ਹਾਏ ਇੰਨੀ ਬਾਰਿਸ਼ ਆ ਗਈ ਸਾਡਾ ਝੋਨਾ ਨਾ ਡੁੱਬ ਜੇ ਸਾਡਾ ਝੋਨਾ ਨਾ ਡੁੱਬਜੇ ਜਿਥੇ ਨੀਵਾਂ ਹੁੰਦਾ ਉੱਥੇ ਪਾਣੀ ਵੀ ਬਹੁਤ ਆਂਦੇ ਨੇ
ਹੁੰਦੀ ਆ ਉਦੋਂ ਤਾਂ ਰੱਬ ਪਾਉਂਦਾ ਨੀ ਜਦੋਂ ਨਹੀਂ ਚਾਹੀਦੀ ਹੁੰਦੀ ਉਦੋਂ ਪਾਉਂਦਾ
ਹਾਂਜੀ ਹਾਂ ਹੁਣ ਦੇਖੋ ਬਾਰਿਸ਼ ਦੀ ਲੋੜ ਏ ਹਨਾ ਮੋਟਰਾਂ ਚੱਲਦੀਆਂ ਪਈਆਂ ਨੇ ਪਾਣੀ ਨੀ ਪੂਰਾ ਹੁੰਦਾ ਹੈਗਾ ਵੀ ਜੇ ਚਲੋ ਥੋੜ੍ਹੀ ਜਿਹੀ ਬਾਰਿਸ਼ ਪੈ ਜੇ ਨਾਲ ਤੇ ਸਾਰਿਆਂ ਦਾ ਝੋਨਾ ਲੱਗ ਜੇ ਨਾਲੇ ਪਾਣੀ ਦੀ ਕਟੌਤੀ ਘੱਟ ਹੋਵੇ
ਹਾਂ ਹਾਂ ਚਲੋ ਖੇਤਾਂ ਨੂੰ ਓਨਾ ਸੋ ਘੱਟ ਸੁੋੱਕਣਗੇ ਖੇਤ
ਹਾਂਜੀ ਹਾਂਜੀ ਹਾਂ ਚਲੋ ਮੋਟਰਾਂ ਘੱਟ ਚੱਲਣਗੀਆਂ ਨਾ ਵਿੱਚੋਂ ਅੰਦਰਲਾ ਪਾਣੀ ਨੀ ਖਤਮ ਹੋਏਗਾ
ਹਾਂਜੀ ਹਾਂ ਹਾਂ
ਜਦੋਂ ਜੀਰੀਆਂ ਲੱਗ ਜਾਂਦੀਆਂ ਨੇ ਲੱਗਣ ਤੋਂ ਬਾਅਦ ਫਿਰ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਹੈ ਫਿਰ ਡੁੱਬਣ ਦਾ ਡਰ ਹੁੰਦਾ ਉਹ ਫੇਰ ਬਚਾਰਿਆਂ ਦੀ ਅੱਧੀਆਂ ਲੋਕਾਂ ਦੀਆਂ ਜੀਰੀਆਂ ਮਰ ਜਾਂਦੀਆਂ ਨੇ ਵਿਚਾਰੇ ਦੁਬਾਰਾ ਲਾਦੇ ਨੇ ਫਿਰ ਉਹ ਲੇਟ ਆਉਂਦੀਆਂ ਨੇ ਕਣਕ ਵੱਢਣ ਜੀਰੀ ਵੱਢਣ ਟਾਈਮ
ਠੀਕ ਹਾਂਜੀ ਹਾਂ ਹਾਂ
ਫਿਰ ਉਹਨਾਂ ਨੂੰ ਵੱਢਣ ਟਾਈਮ ਵੀ ਬੜੀ ਦਿੱਕਤ ਆਂਦੀ ਏ
ਹੂੰ ਇਹ ਤਾਂ ਹੈ ਸਾਰੀ ਪ੍ਰੋਬਲਮ ਹੁੰਦੀ ਐਵੇ ਚਲੋ ਠੀਕ ਹੈ ਮੈਮ ਆਪਣਾ ਟਾਈਮ ਪੂਰਾ ਹੋ ਗਿਆ ਹਾਂਜੀ ਹਾਂਜੀ ਠੀਕ